ਸਸੀਕਾਲ ਹੋਰ ਕਿਵੇ ਓ? ਹਾਂਜੀ ਸਸੀਕਾਲ ਜੀ ਹੋਰ ਕਿਵੇਂ ਓ?
ਮੈਂ ਵਧੀਆ ਤੁਸੀਂ ਦੱਸੋ ਕਿਵੇਂ ਓ?
ਬਸ ਵਧੀਆ-ਵਧੀਆ ਹੋਰ ਕੀ ਕਰਦੇ ਪਏ ਸੀ?
ਬਸ ਕੁੱਝ ਵੀ ਨੀ ਹਾਲੇ ਤਾਂ ਤੈਨੂੰ ਯਾਦ ਕਰਦੀ ਪਈ ਆਂ ਤੇ ਤੁਹਾਡਾ ਕੋਲ ਨੇ
ਅੱਛਿਆ ਹੋਰ ਨਾਸ਼ਤਾ ਵਗੈਰਾ ਹੋਗਿਆ ਆਪਦਾ?
ਹਾਂਜੀ-ਹਾਂਜੀ ਆ ਆਜ ਤੋਂ ਜਲਦੀ ਹੋ ਗਿਆ ਦਾ। ਬੱਚਿਆਂ ਦੇ ਸਕੂਲ ਵੀ ਚੱਲਦੇ ਨੇ ਨਾ ਤੋ ਥੋੜ੍ਹਾ ਜਲਦੀ ਹੋ ਜਾਂਦਾ ਅਬ ਤੋ ਕੰਮ।
ਹਾਂਜੀ-ਹਾਂਜੀ ਹੋਰ-ਹੋਰ ਸੁਣਾਓ ਅੱਜ-ਕੱਲ ਸੋਸ਼ਲ ਮੀਡੀਆ ਵਗੈਰਾ ਦੇਖੀ ਤੁਸੀਂ ਨਈ?
ਨਈ ਅੱਜ-ਕੱਲ ਤਾਂ ਮੈਂ ਸੋਸ਼ਲ-ਮੀਡੀਆ ਕਾਫੀ ਕਮ ਕਰ ਦਿੱਤੀ ਐ ਕਿਉਂਕੀ ਅੱਜ-ਕੱਲ੍ਹ ਤੋਂ ਮੈਂ ਹੁਣ ਵੇਖਿਆ ਕਿੰਨੀ ਫੇਕ-ਨਿਊਜ਼ ਓਣ ਲੱਗੀ ਆ। ਓਰ ਕਿੰਨੇ ਆ ਦੇ ਬੱਚਿਆਂ ਦੀ ਤੁਸੀਂ ਵੇਖੋ ਨਾ ਅੱਖੀ ਖ਼ਰਾਬ ਹੁੰਦੀ ਹੈਗੀ।
ਦੇਖੋ ਓ ਤਾਂ ਹੈਗੇ ਦੇਖੋ ਸੋਸ਼ਲ-ਮੀਡੀਆ ਵਗੈਰਾ ਫੋਨ ਤੇ ਈ ਆਂਦੀ ਐ ਹੈਨਾ ਅੱਜ-ਕੱਲ੍ਹ ਬੱਚਿਆਂ ਕੋਲ ਏਡਾ ਫੋਨ ਹੁੰਦਾ ਆ ਓ ਛੱਡਦੇ ਨੀ ਹੇਗੈ।
ਓ ਨਾਲ ਬੱਚਿਆਂ ਦੀਆਂ ਅੱਖਾਂ ਖ਼ਰਾਬ ਡਾਰਕ ਸਪੋਟਸ ਆ ਜਾਂਦੇ ਹੈਗੇ ਨੇ।
ਬਿਲਕੁੱਲ ਸਈ ਕੈ ਰੇ ਓ ਔਰ ਓਸ ਤੋਂ ਬਾਦ ਨਾ ਬੱਚਿਆਂ ਵੀ ਸਾਨੂੰ ਈ ਕੈਂਦੇ ਨੇ ਕੀ ਮੰਮੀ ਤੁਸੀਂ ਅਮਾਰਾ ਖਿਆਲ ਨੀ ਰੱਖ ਸਕਦੇ ਤੇ ਅਬ ਤੁਸੀ ਵੇਖੋ ਕਿੰਨੇ ਵੋ ਆ ਗਏ ਡਾਰਕ ਸਰਕਲ ਆ ਗਏ ਨੇ ਏਨ੍ਹਾ ਦਾ ਕੋਈ ਇਲਾਜ ਬਤਾਓ ਕੀ ਓਰ ਕੁੱਝ ਵੀ ਕਰੋ
ਓਹੀ ਐ ਸਾਡੇ ਤੇ ਰਿਲੇਟਿਵ ਹੈਗੇ ਨੇ ਇੱਕ ਮਤਲਬ ਕੀ ਹੈ ਉਨਾਂ ਦਾ ਬੇਟਾ ਵੇਖਦਾ ਆ ਤੇ ਉਨਾਂ ਦੀ ਇੱਕ ਅੱਖ ਡਿੰਗੀ ਹੋ ਗਈ ਐ ਫੋਨ ਦੇਖ-ਦੇਖ ਕੇ ਦੇਖ-ਦੇਖ ਕੇ ਅੱਖ ਈ ਡਿੰਗੀ ਹੋ ਗਈ ਐ। ਇਤਨਾ ਫੋਨ ਚਲਾਇਆ ਉਨਾਂ ਨੇ ਤੇ ਹੁਣ ਓ ਹਾਂਜੀ ਤੇ ਹੁਣ ਮਤਲਵ ਕੀ ਠੀਕ ਨੇ ਹੁਣ ਇਲਾਜ ਕਰਵਾ ਰੇ ਨੇ ਡਾਕਟਰ ਕੋਲੋਂ ਤੇ ਡੋਕਟਰ ਨੇ ਹੁਣ ਐਕਸਰਸਾਈਜ਼ ਕਰੋ ਅੱਖ ਤਾਂ ਹੀ ਕ ਅੱਖ ਠੀਕ ਹੋਗੀ ਤੇ ਅੱਖ ਡੀਂਗੀ ਰਏਗੀ।
ਬਿਲਕੁੱਲ ਓਰ ਉਸ ਓਸ ਤੋਂ ਬਾਦ ਤੁਸੀਂ ਵੇਖੋ ਨਾ ਜਿੰਨੇ ਅਸੀਂ ਡੋਕਟਰ ਕੋ ਦਿਖਾਂਦੇ ਆ ਵੋ ਵੀ ਕਿੰਨੀਆਂ ਦਵਾਈਆਂ ਦਿੰਦੇ ਨੇ ਨਾ।
ਹਾਂਜੀ। ਓਹੀ ਐ ਨਾ ਬੱਚੇ ਪੈਲਾਂ ਪਤਾ ਅਸੀਂ ਆਪੇ ਬੱਚੇ ਨੂੰ ਫੋਨ ਫੜਾਣਾ ਸਿਖਾਂਦੇ ਆ ਬੱਚੇ ਤੰਗ ਕਰਦੇ ਆ ਨਾ ਅਸੀਂ ਕੈਂਦੇ ਬੱਚਾ ਲੋ ਫੋਨ ਦੇਖ ਲੋ ਪਰੇਸ਼ਾਨ ਨਾ ਕਰੋ।
ਹਾਂ, ਐ ਗੱਲ ਤਾਂ ਹੈ ਈ ਤੁਸੀਂ ਵੇਖੋ ਅੱਜ ਕੱਲ੍ਹ ਜੋ ਵੀ ਬੱਚੇ ਖਾਣਾ ਨੀ ਖਾਂਦੇ ਆ ਓਨਾ ਨੂੰ ਅਸੀਂ ਕੀ ਕੈਂਦੇ ਕੀ ਤੁਸੀਂ ਇੱਕ ਕਾਮ ਕਰੋ ਫੋਨ ਲੈਲੋ ਜੇ ਤੁਸੀਂ ਖਾਣਾ ਖਾ
ਬਿਲਕੁੱਲ ਐਵੀ ਤਾਂ ਐ ਫੇਰ ਉਹੀ ਆ ਬੱਚਿਆਂ ਨੂੰ ਬੈ ਜਾਂਦੇ ਆ ਜਦੋਂ ਵੀ ਰੋਟੀ ਆਰਾਮ ਨਾਲ ਬੈਠਦੇ ਆ ਤੇ ਕੈਂਦੇ ਆ ਮੰਮਾ ਫੋਨ ਦੋ, ਪਾਪਾ ਫੋਨ ਦੋ। ਉਨਾਂ ਨੂੰ ਆਦਤ ਪੈ ਗਈ ਆ ਫੇਰ ਓ ਫੋਨ ਦਿੰਦੇ ਆ ਰੋਟੀ ਖਾ ਈ ਨੀ ਸਕਦੇ ਜਿੰਨੀ ਤੁਸੀਂ ਮਰਜ਼ੀ ਕੋਸ਼ਿਸ਼ ਕਰ ਲੋ।
ਹਾਂ ਓ ਖਾਂਦੇ ਈ ਨਈ ਐ ਉਨਾਂ ਨੂੰ ਫੋਨ ਈ ਚਾਈਦਾ ਏ ਕਿ ਤੁਸੀਂ ਅਸ ਅ ਫ਼ੋਨ ਦੇ ਦੋ ਸਾਨੂੰ ਤਾਂ ਵੀ ਅਸੀਂ ਖਾਣਾ ਖਾਂਨੇ ਐ।
ਉਹੀ ਤਾਂ ਹੈ ਹੁਣ ਦੇਖੋ ਨਾ ਹੁਣ ਮੈਂ ਪਰਸੋਂ ਤੁਹਾਡੇ ਏਧਰ ਮੈਂ ਮਾਰਕੀਟ ਗੀ ਸੀ ਤੇ ਓ ਦੇਣਾ ਇਕ ਫੈਮਲੀ ਬਾਰੋਂ ਘੁੰਮਣ ਆਈ ਗੀ ਸੀ ਬੱਚੇ ਨਾਲ ਪੰਜ-ਛੇ ਸਾਲ ਦਾ ਬੱਚਾ ਸੀ ਤੇ ਓ ਗੁਰਦੁਆਰੇ ਸਾਈਡ ਘੁੰਮਦੇ ਰੇ ਸੀ ਤੇ ਓ ਬੱਚਾ ਨਾ ਬੜਾ ਰੋ ਰੇਆ ਸੀ ਤੇ ਮੈਂ ਉਨਾਂ ਕੋਲ ਜਾ ਕੇ ਪੁੱਛ ਲਿਆ ਕਿ ਤੁਹਾਡਾ ਬੱਚਾ ਕਿਉਂ ਰੋ ਰੇਆ ਗੁਰਦੁਆਰੇ ਸਾਇਬ ਚ, ਕੀ ਕੋਈ ਖਿਲੋ ਣਾ ਮੰਗ ਰੇਆ ਜਾਂ ਕੁਛ ਮੰਗ ਰੇਆ ਬੋਲ ਰੇਆ ਸੀ ਨਾ ਬਾਰੋਂ, ਬਾਰੋਂ ਆਏ ਆ ਤੇ ਆਪਾਂ ਨਾ ਆ ਹੋਟਲ' ਚ ਰੁਕੇ ਹੈਗੇ ਆ ਤੇ ਉੱਥੇ ਸਾਡੇ ਫੋਨ ਫੂਨ ਸਾ ਡੈੱਡ ਹੋਗੇ ਅਸੀਂ ਜੇੜੇ ਅਸੀਂ ਚਾਰਜਿੰਗ ਲਗਾਏ ਹੈਗੇ ਨੇ ਫ਼ੋਨ ਤੇ ਅਸੀਂ ਫ਼ੋਨ ਰੱਖ ਕੇ ਆਏ ਆ ਕਮਰੇ ਵਿੱਚ ਤਾਲਾਂ ਲਗਾ ਕੇ ਤੇ ਐ ਬੋਲ ਰੇਆ ਮੈਂ ਲੰਗਰ ਤਾਂ ਖਾਵਾਂਗਾ ਜੇ ਮੈਨੂੰ ਫ਼ੋਨ ਮਿਲੇਗਾ।
ਤੇ ਫੇਰ ਓ ਦੇਖੋ ਨਾ ਕਿੰਨੀ ਦਿੱਕਤ ਆਗੀ ਉਨੇ ਲੰਗਰ ਨੀ ਖਾਇਆ ਤੱਕ ਫ਼ੋਨ ਨੀ ਮਿਲਿਆ ਫਿਰ ਮੈਂ ਉਨੂੰ ਦਿੱਤਾ ਆਪਣਾ ਫ਼ੋਨ ਤੇ ਉਨੇ ਫਿਰ ਕਿੱਥੇ ਜਾ ਕੇ ਲੰਗਰ ਖਾਧਾ ਦੇਖੋ ਇਸ ਤਰੀਕੇ ਦੀ ਬੱਚਿਆਂ ਨੂੰ ਗੰਦੀਆਂ ਆਦਤਾਂ ਪੈ ਰੀਆ ਫ਼ੋਨ ਦੀਆਂ।
ਬਿਲਕੁੱਲ ਓ ਤੁਸੀਂ ਵੇਖੋ ਉੱਥੇ ਤੁਸੀਂ ਅਗਰ ਲੰਗਰ ਖਾਣ ਤੋਂ ਵੀ ਆਏ ਹੋ ਆਪਣੇ ਬੱ ਚਿਆਂ ਨੂੰ ਦੇਖੋ ਬਲੈਸਿੰਗਜ ਹੁੰਦੀਆਂ ਨੇ ਕਿੰਨੀ ਤੋਂ ਲੰਗਰ ਤੇ। ਤੋਂ ਐ ਤੋਂ ਗ਼ਲਤ ਹੈਗਾ ਕਿ ਜੇੜੀ ਬਲੈਸਿੰਗਜ਼ ਮਿਲਦੀ ਐ ਜੇੜੇ ਮਤਲਬ ਤੁਸੀਂ ਵੇਖੋ ਐਨੇ ਗੁਰਦੁਆਰੇ 'ਚ ਔਰ ਉਸ ਤੋਂ ਬਾਅਦ ਐ ਸਭ ਹੋ ਰੇਆ ਸੀ।
ਐਹੀ ਐ ਨਾ ਦੇਖੋ ਫ਼ੋਨ ਪੇ ਮਤਲਬ ਚੀਜ਼ ਵੀ ਅੱਛੀ ਐ, ਠੀਕ ਵੀ ਐ ਸੋਸ਼ਲ ਮੀਡੀਆ ਦੇਖੋ ਕਿਤਨੀ ਅਕਸਰ ਲੋਕੀ ਨਿਊਜ਼ ਪੇ ਪਰ ਨੀ ਲੈਂਦੇ ਆ ਬਾਹਰ ਕਿੰਡੀ-ਕਿੰਡੀ ਮਹਿੰਗੀ ਹੋਗੀ ਪੈਲੇ ਦੋ ਰੁਪਏ ਦੀ ਸੀ ਹੁਣ ਪੰਜ-ਸੱਤ ਰੁਪਏ ਦੀ ਹੈਗੀ ਐ ਤੇ ਓ ਬਾਰ ਲੋ ਕੀ ਲੈਂਦੇ ਨੀ ਕੈਂਦੇ ਆ ਸਾਡੇ ਕੋਲ ਸਮਾਰਟ ਫ਼ੋਨ ਹੈਗਾ ਆ ਤੇ ਆਪਾਂ ਓ 'ਚ ਦੇਖ ਲਾਂਗੇ ਨਿਊਜ਼ ਪੇਪਰ ਐਪ ਡਾਵਨਲੋਡ ਕੀਤੀ ਓ 'ਚ ਦੇਖ ਲਿਆ ਨਿਊਜ਼ ਪੇਪਰ ਐਵੇ ਕੈਂਦੇ ਪੈਹਾ ਬਰਬਾਦ ਕਰਨਾ ਸੱਤ ਰੁਪਏ ਦਿਹਾੜੀ ਲੈ ਲੋ ਕਿੰਨੇ ਪੈਸੇ ਬਣ ਜਾਂਦੇ ਆ ਅਖ਼ਬਾਰ ਦੇ, ਅਖ਼ਬਾਰ ਦੇ ਈ।
ਹਾਂਜੀ-ਹਾਂਜੀ।
ਏ ਵੀ ਸਗੋਂ ਹੈਗਾ ਆ। ਲੇ ਚਲੋ ਬੰਦਾ ਕੋਈ ਅਖ਼ਬਾਰ ਪੜਦਾ ਵੀ ਨੀ ਹੈ ਕਿਸੀ ਕੋਲ ਇੰਨਾ ਟਾਈਮ ਵੇਲਾ ਹੈ ਈ ਨੀ ਪੈਲੇ ਲੋਕੀ ਬੜੇ ਅਖ਼ਬਾਰ ਪੜਦੇ ਸੀਗੇ।
ਬਿਲਕੁੱਲ ਐ ਗੱਲ ਤੁਸੀਂ ਔਰ ਤੁਸੀਂ ਵੇਖੋ ਜੇ ਜਦ ਤੋਂ ਫ਼ੋਨ ਆਗੇ ਨੇ ਨਾ ਅੱਜ-ਕੱਲ ਤੋਂ ਬੰਦਾ ਆਪਣੀ ਫੈਮਲੀ ਨਾਲ ਵੀ ਬੈਠ ਕੇ ਗੱਲਾਂ ਨੀ ਕਰ ਸਕਦਾ ਮਤਲਬ ਏਨਾਂ ਟਾਈਮ ਖ਼ਰਾਬ ਹੋ ਗਿਆ ਆਧਾ ਤੋਂ ਟਾਈਮ ਫ਼ੋਨ ਮੇ ਲਗੇ ਰੈਂਨੇ ਆ ਉਸ ਤੋਂ ਬਾਅਦ ਟਾਈਮ ਈ ਨੀ ਲੱਗਦਾ ਐ।
ਐਹੀ ਨਾ ਜਿਵੇਂ ਕਿ ਦੇਖੋ ਹੁਣ ਇੱਕ ਘਰ 'ਚ ਪੰਜ ਬੰਦੇ ਬੈਠੇ ਐ ਪੰਜੋਂ ਇੱਕੋ ਕਮਰੇ 'ਚ ਬੈ ਠੇ ਐ ਪਰ ਪੰਜੋ ਆਪਣੇ ਫ਼ੋਨ 'ਚ ਮਸਤ ਐ ਦੂਜੇ ਬੰਦੇ ਨਾਲ ਗੱਲਾਂ ਕਰ ਰੇ ਮੈਸੇਜ ਤੇ ਕਾਲ ਤੇ ਜੇੜਾ ਸਾਹਮਣੇ ਬੈਠਿਆ ਓ ਨਾਲ ਗੱਲ ਨੀ ਕਰ ਰੇ ਐ ਏ ਚੀਜ਼ਾਂ ਆ ਚੁੱਕੀਆਂ ਅੱਜ-ਕੱਲ। ਐ ਲੋਕੀ ਗੱਲਾ ਕਰਦੇ ਆ, ਜਿਹੜਾ ਦੂਰ ਬੈਠਾ ਆ ਉਹਨੂੰ ਤਾਂ ਕਾਲ ਵੀ ਕਰ ਰੇ ਮੈਸੇਜ ਤੇ ਵੀ ਗੱਲ ਵੀ ਕਰ ਰੇ, ਜਿਹੜਾ ਸਾਹਮਣੇਂ ਬੈਠੇ ਬੈਠਾ ਉਹਨੂੰ ਬੁਲਾ ਵੀ ਨੀ ਰਹੇ ਐ।
ਹਾਂ ਬਸ ਐਹ ਗੱਲ ਤਾਂ ਪਰ ਏਂ ਫੋਨ ਦੇ ਫਾਇਦੇ ਵੀ ਤੋ ਹੈਗੇ ਕਾਫੀ, ਤੁਸੀਂ ਵੀ ਦੇ ਭੈਣੇ ਤੁਸੀਂ ਵੇਖੋ ਜੇ ਸਾਡੇ ਆਪਣੇ ਕਿੰਨੇ ਰਿਸ਼ਤੇਦਾਰ ਹੁੰਦੇ ਨੇ, ਜੋ ਦੂਰ ਰਹਿੰਦੇ ਆ ਅਸੀਂ ਵ ਟੂ ਵਨ ਗੱਲਾਂ ਹੁੰਦੀਆਂ ਨੇ ਕਿੰਨੀ ਵਧੀਆਂ
ਬਿਲਕੁਲ ਜੀ ਬਿਲਕੁਲ ਤਾਂ ਦੇਖੋ ਫਾਇਦੇ ਐਂ ਹੈਗੇ ਜਿਵੇਂ ਕਿ ਸਾਡੇ ਕੋਈ ਭਰਾ ਜਾਂ ਭੈਣ ਬਾਹਰ ਵਿਦੇਸ਼ ਗਏ ਆ। ਆਪਾਂ ਉਹਨੂੰ ਜਾ ਕੇ ਮਿਲ ਨੀ ਸਕਦੇ ਵੀ ਜਲਦੀ ਹਨਾ ਉਹਨੂੰ ਦੁੱਖ ਐ ਸੁੱਖ ਐ, ਅਸੀਂ ਵੀਡੀਓ ਕਾਲ ਤੇ ਗੱਲ ਕਰ ਸਕਦੇ ਆ ਵੋਇਸ ਕਾਲ ਤੇ ਗੱਲ ਕਰ ਸਕਦੇ ਆ, ਐਹ ਚੀਜ਼ ਹੋ ਜਾਂਦੀ ਐ।
ਔਰ ਅੱਜ ਕੱਲ ਤੁਸੀਂ ਵੇਖੋ ਐਹ ਤੋਂ ਪੈਸੇ ਵੀ ਕਿੰਨੇ ਬਚਾਉਂਦਾ ਹੈ, ਕਿ ਤੁਸੀਂ ਮੇਰੇ ਤੋਂ ਮਤਲਬ ਬੇਟੀ ਹੈਗੀ ਉਸ ਤੋਂ ਨਾ ਟਿਊਸ਼ਨ ਜਾਣ ਦੀ ਲੋੜ ਈ ਨੀ ਹੈਗੀ, ਉਹ ਸਾਰਾ ਕੰਮ ਆਪਣਾ ਫੋਨ ਤੋਂ ਕਰ ਲੈਂਨੀ ਆਂ, ਆਪਣੇ ਟਿਊਸ਼ਨਸ ਹੋ ਗਏ। ਕਿ ਯੂਟਿਊਬ ਤੇ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ ਜੋ ਦੇਖ ਕੇ ਸਮਝ ਸਕਦੇ ਓ।
ਹਾਂਜੀ ਕੁੱਛ ਵੀ ਲੇਲੋ ਕੋਈ ਸ਼ਬਦ, ਕੋਈ ਕੀਰਤਨ ਕੋਈ ਪਾਠ, ਕੋਈ ਰੈਸਪੀ ਕੋਈ, ਬਿਊਟੀਸਨ ਦਾ ਕੰਮ ਜੋ ਤੁਸੀਂ ਮਰਜੀ ਯੂਟਿਊਬ ਤੋਂ ਦੇਖ ਸਕ ਸਕਦੇ ਓ, ਆਲ ਇੰਡੀਆ ਚ ਮਤਲਬ ਕਿ ਜੋ ਚਾਹੋ ਉਹ ਤੁਸੀਂ ਲਗਾ ਕੇ ਦੇਖ ਸਕਦੇ ਓ।
ਹਾਂ, ਕੁੱਝ ਵੀ ਵੇਖ ਸਕਦੇ ਕੁੱਝ ਵੀ ਬਣਾਣਾ ਸੀਖ ਸਕਦੇ ਓ ਤੁਸੀਂ।
ਹਾਂਜੀ। ਨਹੀਂ ਪਿੱਛੇ ਦੇਖਲੋ, ਪਿੱਛੇ ਇਕੱਲੇ ਲੋਕ ਹੈਗੇ ਸੀਗੇ ਜਿਵੇਂ ਵਿਆਹ ਰੱਖਣਾ ਆ ਦੋ-ਦੋ ਮਹੀਨੇ ਟਾਈ ਮਹੀਨੇ ਪਹਿਲੇ ਲੋਕਾਂ ਨੇ ਕਾਰਡ- ਚਿੱਠੀਆਂ ਪਾਣੀਆਂ ਸ਼ੁਰੂ ਕਰ ਦੇਣੀਆਂ ਨੇ। ਕਿ ਦੋ ਟਾਇਮ ਮਹੀਨੇ ਇਨਾਂ ਨੂੰ ਪਹੁੰਚਦਿਆ ਲੱਗਣੇ ਆ, ਉਸ ਤੋਂ ਬਾਅਦ ਲੋਕੀ ਟਾਇਮ ਤੇ ਵਿਆਹ ਤੇ ਆਣਗੇ। ਤੇ ਹੁਣ ਲੋ ਲੋਕੀ ਕੀ ਕਰਦੇ ਆ, ਅਗਰ ਕੱਲ ਵਿਆਹ ਤੇ ਅੱਜ ਲੋਕੀ ਵਟਸਐਪ ਤੇ ਦੂਰ ਹੈਗੇ ਤੇ ਪਾ ਦਿੰਦੇਂ ਨੇ ਐਲੋ ਜੀ ਵਿਆਹ ਦਾ ਕਾਰਡ ਹੈਗਾ ਜੇ, ਤੁਸੀਂ ਆ ਜਾਣਾ ਸਾਂਨੂੰ ਮੌਕਾ ਨੀ ਮਿਲਿਆ। ਦੇਖੋ ਐਹ ਕਿੱਡੀ ਸਹੂਲੀਅਤ ਹੋ ਗਈ ਐ, ਕਿੱਥੇ ਦੋ ਢਾਈ- ਢਾਈ ਮਹੀਨੇ ਲੱ ਦੇ ਸੀਗੇ ਤੇ ਕਿੱਥੇ ਇੱਕ ਦਿਨ ਚ ਬੰਦਾ ਵਟਸਐਪ ਤੇ ਪਾਏ, ਜਦੋਂ ਵੀ ਉਹ ਉਹ ਵੱਟਸਐਪ ਓਨ ਕਰੇਗਾ, ਓਨੂੰ ਪੱਲਾ ਵੇਖ ਜੇਗਾ।
ਬਿਲਕੁਲ ਐ ਗੱਲ ਤਾਂ ਹੈ ਈ।
ਸੁੱਖ-ਸੁੱਖ ਵੇਲੇ ਬੰ
ਕੁੱਝ ਵੀ ਅਸੀਂ ਬਣਾਣਾ ਸੀਖ ਸਕਦੇ ਆ, ਤੁਸੀਂ ਦੇਖੋ ਅੱਜ- ਕੱਲ ਤੋ ਬੱਚੇ ਕਿੰਨੇ ਬਦਮਾਸ਼ ਹੋ ਗਏ ਨੇ। ਜੋ ਅੱਜ-ਕੱਲ ਵੋ ਬਾਹਰ ਦਾ ਖਾਣਾ ਖਾਂਦੇ ਐ, ਕਿੰਨਾ ਬਾਹਰ ਦਾ ਹੋ ਗਿਆ ਉਨਾਂ ਦਾ
ਜੀ ਬਿਲਕੁਲ। ਆਹੋ ਅਸੀਂ ਓਨਾ ਨੂੰ ਆਪਣਾ ਆਪਣੇ ਹਿਸਾਬ ਨਾਲ ਘਰ ਬਣਾ ਕੇ ਦੇ ਸਕਦੇ ਆ ਥੋੜਾ। ਹੈਲਥੀ ਇੰਚ ਐਹ ਚੀਜ਼ਾਂ ਕਰ ਸਕਦੇ ਆ ਆਪਾਂ ਹੁਣ ਇਹ ਵੀ ਦੇਖ ਲੋ ਨਾ ਅੱਜ-ਕੱਲ ਆਪਾਂ ਜਿਵੇਂ ਘੁੰਮਣ ਜਾਈਏ, ਲੋਕਾਂ ਨੂੰ ਸ਼ੌਕ ਵੀ ਇਤਨਾ ਆ ਘੁੰਮਣ ਘਰੋਂ ਨਿਕਲਦੇ ਮਗਰੋਂ ਪਹਿਲੇ ਪਾ ਦਿੰਦੇ ਨੇ, ਕਿ ਆਈਐਮ ਗੋਇੰਗ ਟੂ ਅੰਬਰਸਰ, ਆਈਐਮ ਗੋਇੰਗ ਟੂੰ ਹਰਿ ਹਰਿਆਣਾ, ਜੰਡਿਆਲਾ ਜਿੱਥੇ ਜਾਣਾ ਪਹਿਲੇ ਈ ਪਾ ਛਡਦੇ ਨੇ, ਇੱਕ ਦਿਨ ਪਹਿਲਾਂ ਈ ਦੋ ਘੰਟੇ ਪਹਿਲੇ ਈ ਪਾ ਛੱਡਦੇ ਚੱਲੇ ਆਂ ਅਸੀਂ‌
ਹਾਂ।
ਐਵੀਂ ਹੋਣ
ਦੇਖੋ ਪਰ ਫੋਨ ਵੀ ਨਾ ਐਂਟਰਟੇਨਮੈਂਟ ਤੋਂ ਬਹੁਤ ਈ ਵੱਡਾ ਆਜ-ਕਲ ਤੋਂ ਵੇਖੋ ਯਹੀ ਹੋ ਸਕਤਾ ਹੈ।
ਬਿਲਕੁਲ-ਬਿਲਕੁਲ।
ਹਰ ਚੀਜ਼ ਦੇ ਦੋ ਪਹਿਲੂ ਹੈਗੇ। ਇਸ ਦੇ ਵੀ ਪੈਲੂ ਈ ਐ। ਜੇ ਤੁਸੀਂ ਇਨਾਂ ਨੂੰ ਅੱਛੇ ਸੇ ਯੂਸ ਕਰਦੇ ਓ ਤੇ ਤੁਆਡਾ ਆ ਲੈ ਐ, ਮਤਲਵ ਦੇਖੇ ਨੁਕਸਾਨ ਤੋ ਕੋਈ ਹੈਗਾ ਈ ਨੀ। ਫਿਰ ਐਡਵਾਂਟੇਜ ਈ ਐਡਵਾਂਟੇਜ ਹੈਗਾ।
ਇਹਦੇ ਸਾਬ੍ਹ ਨਾਲ ਤੇ ਬੱਚਿਆਂ ਨੂੰ ਫ਼ੋਨ ਬੜਾ ਘੱਟ ਦੇਣਾ ਚਾਹੀਦਾ ਏ। ਕਿਉਂਕਿ ਬੱਚਿਆਂ ਦੀਆਂ ਅੱਖਾਂ ਖ਼ਰਾਬ, ਉਮਰ ਤੇ ਥੋੜਾ ਫ਼ਰਕ ਪੈਂਦਾ ਆ। ਦੇਖੋ ਫ਼ੋਨ ਤੇ ਨਾ ਹਰ ਵੀਡੀਓ ਆਂਦੀ ਐ। ਹਰ ਚੀਜ਼ ਆਂਦੀ ਏ। ਜੋ ਬੱਚੇ ਨੂੰ ਦੇਖਣੀ ਐ, ਉਹ ਵੀ। ਜੋ ਨਹੀਂ ਦੇਖਣੀ ਐ, ਉਹ ਵੀ। ਹੁਣ ਆਪਾਂ ਬੱਚਿਆਂ ਨੂੰ ਫ਼ੋਨ ਦੇ ਰਹੇ ਆ। ਉਹ ਕੀ ਦੇਖ ਰਹੇ, ਕੀ ਨੀ ਦੇਖ ਰਹੇ
ਹਾਂ, ਨਹੀਂ ਔਰ ਮੈਂ ਤੋਂ ਕੇਅ ਰੀਊ, ਅੱਜ-ਕੱਲ੍ਹ ਈ ਛੋਟੇ-ਛੋਟੇ ਬੱਚਿਆਂ ਨੂੰ ਵੀ ਨਾ, ਯੇ ਜੋ ਹੁੰਦਾ ਯੇ ਅਪਣਾ ਕਿੰਨੀ ਵੱਡੀ-ਵੱਡੀ ਚੀਜ਼ੇ ਹੋ ਹੁੰਦੀ ਐ। ਉਹ
ਬਿਲਕੁੱਲ ਜੀ।
ਮਤਲਬ ਕਿ ਆਪਣਾ ਅਕਾਊਂਟ ਬਣਾ ਲੇਂਦੇ। ਆਪਣੇ ਸੋਸ਼ਲ-ਮੀਡੀਆ ਤੋਂ ਉਹ ਕਿੰਨੀ ਬੇਕਾਰ ਚੀਜ਼ ਐ। ਕਿੰਨੀ ਬ ਐਨ ਏ। ਪਰ-ਪਰ ਇਹ ਚੀਜ਼ ਹੁੰਦੀ ਐ, ਉਸ ਦੇ ਵਿੱਚ ਤੁਸੀਂ ਵੇਖੋ, ਔਰ ਉੱਪਰ ਸੇ ਅੱਜ-ਕੱਲ੍ਹ ਤੋਂ ਟੀਨ‌ਏਜ਼ ਜਾਂ ਕੋਈ ਵੀ, ਤੁਸੀਂ ਵੇਖਲੋ ਕੋਈ ਬਿਨਾ ਅਕਾਂਟ ਤੋ ਰੈ ਈ ਨ੍ਹੀਂ ਸਕਦਾ ਐ।
ਬਿਲਕੁਲ ਜੀ, ਬਿਲਕੁਲ। ਇਹੀ ਤੇ ਛੋਟੇ ਬੱਚੇ ਵੀ ਇਹੀ ਕਹਿੰਦੇ ਕਿ ਆਪਣਾ ਅਕਾਊਂਟ ਬਣਾਈ। ਫਿਰਨਾ ਪਤਾ ਕਈ ਲੋਕ ਕੀ ਮਾਂ ਬਾਪ ਕੀ ਕਹਿੰਦੇ ਐ। ਤੁਸੀਂ ਅੱਧਾ ਘੰਟਾ ਬੇਟਾ ਪੜ੍ਹਾਈ ਕਰਲੋ। ਫਿਰ ਤਹਾਨੂੰ ਫ਼ੋਨ ਦਾਂ ਗੇ। ਅੱਧਾ ਘੰਟਾ ਬੇਟਾ ਐਹ ਕੰਮ ਕਰਲੋ। ਉਹ ਬੈਠਾ ਫਿਰ ਉਹ ਬੱਚਾ ਜਿਹੜਾ ਨਾ ਉਹ ਪੜ੍ਹਾਈ ਨੀ ਕਰਦਾ। ਉਹਦਾ ਟਾਈਮ ਸੂ ਘੜੀ ਤੇ ਹੁੰਦਾ ਕੇ ਕਦੋਂ ਸੂਈ ਅੱਧੇ ਘੰਟੇ ਤੋਂ ਘੁੰਮੇਗੀ ਤੇ ਮੈਂ ਰੱਖਾ ਤੇ ਮੈਂ ਫ਼ੋਨ ਲਾ
ਹਾਂ, ਔਰ ਫ, ਅੱ ਦੇਖੋ, ਜੇ ਬ ਔਨਲਾਈਨ ਕਲਾਸ ਹੁੰਦੀ ਦੀ ਇਹਨਾਂ ਦੇ, ਇਹਨਾਂ ਦੀ ਔਨਲਾਈਨ ਕਲਾਸਜ ਲੋਕਡਾਊਨ ਵਿੱਚ ਉਸਦੇ ਟਾਈਮ ਬੱਚੇ ਕਿੰਨੇ ਜ਼ਿਆਦਾ ਵਿਗੜੇ ਨੇ। ਮਤਲਬ-ਮਤਲਬ, ਸਾਡੀਆ ਮੰਮੀਆਂ ਤੋਂ ਸਾਨੂੰ ਫ਼ੋਨ ਵੀ ਨੀ ਦਿੰਦੀ ਨੇ ਅਸੀਂ ਮਤਲਬ, ਛੋਟੇ ਬਚਪਨ ਤੋਂ ਰਹੇ ਹਾਂ। ਫ਼ੋਨ ਤੋਂ ਫ਼ੋਨ ਤੋਂ ਦੂਰ ਦੀ ਗੱਲ ਹੈਗੀ। ਉਹਨਾਂ ਤੋਂ ਫ਼ੋਨ ਦਾ ਨਾਮ ਵੀ ਨੀ ਪਤਾ ਹੋਊਗਾ।
ਬਿਲਕੁਲ ਜੀ, ਬਿਲਕੁਲ। ਤੇ ਨਿੱਕੇ-ਨਿੱਕੇ ਬੱਚਿਆਂ ਕੋਲ ਫ਼ੋਨ ਐ। ਕੁਛ ਗ਼ਲਤੀ ਨਾ ਸਕੂਲ ਵਾਲਿਆਂ ਦੀ ਵੀ ਹੈਗੀ ਐਂ। ਜੋ ਹੋਲੀਡੇ-ਹੋਮਵਰਕ ਫ਼ੋਨਾਂ ਤੇ ਭੇਜ ਦਿੰਦੇ ਆ। ਹੁਣ ਮੈਂ, ਅਸੀਂ ਤਾਂ ਆਪਾਂ ਕਹਿ ਰਹੇ ਕਿ ਬੱ ਚਲ ਐਹ ਹੋਲਡੇ-ਹੋਮਵਰਕ ਲਈ ਫ਼ੋਨ ਲੇਲੈ। ਹੁਣ ਸਾਨੂੰ ਕੀ ਪਤਾ, ਉਹ ਹੋਲੀਡੇ ਹੋਮਵਰਕ ਕਰ ਰਿਹਾ। ਜਾਂ ਕੋਈ ਵੀਡੀਓ ਜਾਂ
ਵੀਡੀਓ ਐ। ਬਿਲਕੁਲ-ਬਿਲਕੁਲ। ਉਹ ਪਤਾ ਈ ਨੀ ਲੱਗ ਲਗਦਾ ਜੇ ਮਤਲਬ, ਦੋ-ਦੋ ਮਿੰਟ ਤੋਂ ਇਹ ਆਪਣੀ ਵੋ, ਸਵਿੱਚ ਕਰ ਦੇਨੇ ਆ ਸਕ੍ਰੀਨ। ਨਾ ਫਿਰ ਕਹਿੰਦੇ ਨੇ ‌ ਕਿ ਅਸੀਂ ਤੋਂ ਪੜ੍ਹ ਰਹੇ ਸੀ।
ਬਿਲਕੁੱਲ-ਬਿਲਕੁੱਲ। ਐਈ ਤੇ ਦਿੱਕਤ ਹੋ ਰਹੀ ਐ, ਅੱਜ-ਕੱਲ੍ਹ ਬੱਚਿਆਂ ਨੂੰ। ਬੱਚੇ ਮੈਡਮਾਂ ਦੇ ਹੋਰ ਹੋਲੀ-ਡੇ-ਹੋਮਵਰਕ ਦੇ ਰਹੀਆਂ ਨੇ। ਮੈਂ ਤੇ ਐਹੀ ਕਹਿੰਨੀ ਕਿ ਹੋਲੀ-ਡੇ-ਹੋਮਵਰਕ ਦੇਣਾ ਐ। ਡਾਇਰੀ 'ਚ ਪਹਿਲੇ ਲੋਕੀ ਆਪਣੇ ਡਾਇਰੀ ਹੁੰਦੀ ਸੀ। ਕਿ ਉਥੇ ਲਿਖਦੇ ਸੀ ਕਿ ਇਹ ਕੰਮ ਛੁੱਟੀਆਂ 'ਚ ਕਰਾਂਣਾ ਆ।
ਹਾਂ।
ਤੇ ਹੁਣ ਉਹ ਡਾਇਰੀ ਦੇ ਨਾ ਲਿਖਕੇ ਨਾ। ਉਹਨੂੰ ਸਿੱਧਾ ਵਟਸਐਪ ਕਰਦੇ ਹੈਗੇ ਆ ਤੇ ਇਹ ਗ਼ਲਤ ਹੈਗਾ ਆ।
ਨਹੀਂ, ਐਹ ਤਾਂ ਗ਼ਲਤ ਹੈਗਾ ਈ ਉਹ ਫਿਰ ਕਿੰਨੀਆਂ ਚੀਜ਼ੇ ਹੁੰਦੀਆਂ ਨੇ ਨਾ। ਇਹ ਬਿਲਕੁਲ ਵੀ ਕਾਮ ਨੀ ਕਰਦੇ ਬੱਚੇ।
ਹਾਂਜੀ-ਹਾਂਜੀ। ਉਹ ਤੇ ਹੈਈ ਐ। ਮੈਂ ਤੇ ਐਹੀ ਕਹਾਂਗੀ ਕਿ ਬੱਚਿਆਂ ਨੂੰ ਫ਼ੋਨ ਘੱਟ ਦ‌ਓ। ਉਹ ਅੱਖਾਂ ਤੋਂ ਬਚਾਓ ਨਿਗ੍ਹਾਵਾ। ਅੱਖ ਡਿੰਗੀ ਹੋਰੀਆਂ ਨੇ ਹੋਰ ਬੱਚੇ, ਉਮਰ ਬੱਚਿਆਂ ਦੀ ਉਹ ਰਹਿ ਨੀ ਰੀ ਐ। ਉਹ ਜੋ ਪਹਿਲੇ ਬੱਚੇ ਹੁੰਦੇ ਸੀਗੇ। ਉਹ ਬ 'ਚੇ, ਹੁਣ-ਹੁਣ ਇਹਨਾਂ ਨੂੰ ਹਰ ਚੀਜ਼ ਸਮਝ ਇਕਦਮ ਆ ਜਾਂਦੀ ਐ। ਕਿਉਂਕਿ ਫੋਨ ਦੇਖਦੇ ਆ ਉਹ।
ਹਾਂ ਆ
ਆਹੀ ਈ ਮੈਂ ਬਸ ਐਹੀ ਈ ਕਹਾਂਗੀ ਕਿ ਮਤਲਬ ਚਲੋ ਓ ਅੱਗੇ ਰੱਬ ਮਾਲਾਕ ਜੋ ਹੋਏਗਾ ਤੁਹਾਡੇ ਕਰਕੇ ਬੜਾ ਚੰਗਾ ਲੱਗਾ ਆ
ਹਾਂਜੀ ਈ ਹਾਂਜੀ ਈ ਮੈਨੂੰ ਵੀ ਹਾਂਜੀ ਈ ਚਲੋ ਫਿਰ ਮੈਂ ਕਰਦੀ ਆ ਹਾਂਜੀ ਈ ਸਸਰੀ ਕਾਲ